ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣੇ,
ਹੋਰ ਤੁਸੀਂ ਠੀਕ ਹੋ ਹਾਂ, ਹਾਂ ਵਧੀਆ ਕੀ, ਹਾਲ ਚਾਲ ਨੇ ਤੇਰੇ?
ਬਸ,
ਹੋਰ ਦੱਸ ਕਿੰਨੀ ਹਾਂ ਤੂੰ ਬੜੀ ਗਰਮੀ ਪਾਈ ਹੋਈ ਹੈ, ਸੱਚੀ ਕਹਿੰਦੀ ਪਈ ਆ ਮੈਂ ਇੰਨੀ ਗਰਮੀ ਇੰਨੀ ਜ਼ਿਆਦਾ ਗਰਮੀ ਹੱਦੋ ਵੱਧ ਗਰਮੀ ਹੋਈ ਪਈ ਹੈ।
ਹਾਂ ਇੱਥੇ ਵੀ ਬਾਹਲੀ ਗਰਮੀ ਹੋ ਰਹੀ ਹੈ।
ਹਾਂ, ਤੂੰ ਹੀ ਪਾਈ ਇੰਨੀ ਗਰਮੀ ਇਨੀ ਗਰਮੀ ਦਾ, ਕਹਿਰ ਕੀਤਾ ਹੋਇਆ ਤੂੰ,
ਪਰ, ਗਰਮੀ ਤਾਂ,
ਹੈਲੋ,
ਹੈਲੋ ਹਾਂ ਕੀ ਕਹਿੰਦੀ ਪਿਕਚਰ ਨੂੰ
ਮੈਂ ਤੂੰ ਹੀ ਬੋਲਦੀ ਪਈ, ਹਾਂ ਫਿਰ ਤੂੰ ਹੀ ਬੋਲਦੀ ਪਈ ਸੀ ਮੈਂ,
ਕੋਈ ਨੀ ਆਉਂਦੀ ਸੀ।
ਹਾਂ, ਮੈਂ ਮੈਂ ਤਾਂ-ਤਾਂ ਚੁੱਪ ਹੋਈ ਸੀ ਵੀ ਤੂੰ ਬੋਲੇਗੀ ਕੁਛ ਮੈਨੂੰ ਕੀ ਪਤਾ ਸੀ, ਤੂੰ ਬੋਲ ਹੀ ਨਹੀਂ ਰਹੀ।
ਮੇਰੇ ਕੋਲ ਤੇਰੀ ਆਵਾਜ਼ ਨਹੀਂ ਆਉਂਦੀ ਸੀ।
ਮੈਂ ਪਾਗਲੇ ਤੇਰੀ ਗੱਲ ਸੁਣਦੀ ਪਈ ਸੀ, ਮੈਂ ਤਾਂ ਨਹੀਂੀ ਬੋਲਦੀ ਪਈ ਸੀ ਹੋਰ ਕਿਉਂ ਨੀ ਬੋਲਦੀ ਪਈ ਸੀ ਮੈਂ,
ਅੱਛਾ ਹਾਂ ਇੱਥੇ ਵੀ ਬਾਹੀ ਗਰਮੀ ਹੋਈ ਹੈ।
ਬਸ ਯਾਰ ਤੂੰ ਵੀ ਨਾ ਪਾਗਲਾ ਵਾਲੇ ਕੰਮ ਕਰਦੀ ਹੈ, ਤੈਨੂੰ ਤਾਂ ਜਮਾ ਨੀ ਪਤਾ ਲੱਗਦਾ ਵੀ ਹਾਂ। ਕੀ ਬੋਲਦੀ ਪਈ ਆ ਮੈਂ ਕੀ ਨਹੀਂ,
ਹਾਂ ਚਲ ਠੀਕ ਹੈ, ਘਰੇ ਸਾਰੇ
ਹਾਂ- ਹਾਂ ਸਾਰੇ ਵਧੀਆ ਨੇ, ਬਸ ਯਾਰ ਗਰਮੀ ਨੇ ਤੰਗ ਕੀਤਾ ਹੋਇਆ। ਸਾਰਾ ਦਿਨ ਗਰਮੀ ਚ ਤਾਂ ਇਹੀ ਹੈ ਵੀ ਬੰਦਾ ਨਾ ਵਧੀਆ ਆਪਣਾ ਨਾ ਕੁਛ- ਖਾਣ ਨੂੰ ਦਿਲ ਕਰਦਾ ਵੀ ਬੰਦਾ ਪੀ ਜਾਏ ਠੰਡੀ- ਠੰਡੀ ਚੀਜ਼ਾਂ ਪੀ ਜਾਏ ਰਾਤ ਨੂੰ ਅਸੀਂ ਤਾਂ ਨਾ, ਅ ਅੰਬਾਂ ਦਾ ਸ਼ੇਕ ਬਣਾ ਕੇ ਉਹ ਪੀਂਦੇ ਨੇ ਸਾਰੇ ਦੁੱਧ ਪੀਣ ਨੂੰ ਵੀ ਦਿਲ ਨੀ ਕਰਦਾ, ਸ਼ੇਕ ਪੀਣ ਨੂੰ ਇੰਨਾ ਦਿਲ ਕਰਦਾ ਵਿੱਚ ਆਈਸ ਕਰ੍ਰੀਮ ਪਾ ਕੇ ਐ ਵਧੀਆ ਚ ਰਾਤ ਨੂੰ ਇਹਨਾ ਨਾ ਅਸੀਂ ਅੰਬ ਦਾ ਸ਼ੇਕ ਪੀਏ ਨਾ ਇੰਨਾ ਤਾਂ ਜਮਾ ਦਿਲ ਨਹੀਂ ਲੱਗਦਾ। ਤੇ ਸਵੇਰੇ ਵੀ ਨਾ ਘਰ ਦੇ ਛਪੀਲਾਂ ਪੀਣ ਨਿੰਬੂ ਪਾਣੀ ਪੀਣ ਤੇ ਕਿੱਥੇ ਉਹ ਨਾਰੀਅਲ ਪਾਣੀ ਪੀਣ ਮਤਲਬ ਨਾ ਸਾਡੇ ਘਰੇ ਤਾਂ ਇੰਨਾ ਜ਼ਿਆਦਾ ਗਰਮੀ ਕਰਕੇ ਨਾ ਸਾਰੇ, ਕਰਦੇ ਨਾ, ਇ ਮਤਲਬ ਜ਼ਿਆਦਾ ਪੀਣ ਪਾਸੇ ਜਾਂਦੇ, ਨੇ ਕੋਈ ਵੀ ਐਵੇਂ ਨਹੀਂ ਕਰਦਾ ਕਿ ਬਈ ਹਾਂ।
ਹਾਂ ਸਾਡੇ ਘਰੇ ਵੀ ਹੈ। ਇਏਦਾਂ ਹੀ ਕਰਦੇ ਸਵੇਰੇ ਤਾਂ ਲੱਸੀ ਪੀਂਦੇ ਨੇ ਫੇਰ ਉਸ ਤੋਂ ਬਾਅਦ ਠੰਡੇ ਛਪੀਲ ਮਨਾਉਂਦੇ, ਨੇ ਮਿੱਠੀ ਛਪੀਲ ਫੇਰ ਉਸ ਤੋਂ ਬਾਅਦ ਉਹ ਪਾਣੀ ਬਨਾਉਂਦੇ ਨੇ। ਬਸ ਕੁਛ ਪੀਂਦੇ ਹੀ ਰਹਿੰਦੇ ਨੇ ਪੀਣ ਤੋਂ ਇਲਾਵਾ ਕੁਛ ਮਤਲਬ ਖਾਣ ਦਾ ਦਿਲ ਤਾਂ ਕਰਦਾ ਹੀ ਨਹੀ ਹੈਗਾ ਗਰਮੀ ਚ ਤਾਂ
ਬਿਲਕੁਲ ਵੀ ਨਹੀਂ ਕਰਦਾ ਇੰਨੀ ਗਰਮੀ ਚ ਤਾਂ ਨਾ ਖਾਣ, ਖਾਣ ਦਾ ਤਾਂ ਜਮਾ ਦਿਲ ਨਹੀਂ ਕਰਦਾ ਬਸ ਐ ਹੁੰਦਾ ਵੀ ਨਾ ਬਸ ਬੰਦਾ ਪੀ ਜਾਵੇ ਪੀ ਜਾਵੇ ਕੁਛ ਨਾ ਕੁਛ ਪੀਂਦਾ ਹੀ ਰਹੇ ਖਾਣ ਵ ਵੇਲੇ ਤਾਂ ਬ ਫਿਰ ਵੀ ਦਿਲ ਨੀ ਕਰਦਾ ਬਿਲਕੁਲ ਵੀ
ਜੇ ਖਾਈਏ ਤਾਂ ਹਲਕਾ ਜਾ ਖਾ ਜੇ ਖਾਣ ਦਾ ਮਨ ਕਰਦਾ ਭੁੱਖ ਲੱਗਦੀ ਹੈ ਤੇ ਹਲਕਾ ਜਿਹੀ ਖਾਣ ਦਾ ਦਿਲ ਕਰਦਾ ਏ।
ਹਾਂ -ਹਾਂ ਜਮਾ, ਮਤਲਬ ਨਾ ਯਾਰ ਪਤਾ ਕੀ ਹੈ ਇੰਨੀ ਗਰਮੀ ਹੈ ਨਾ
ਦਿਲ ਨਹੀਂ ਕਰਦਾ ਬਿਲਕੁਲ ਵੀ
ਇੱਕ ਤੇ ਮੀਂਹ ਨੀ ਪੈ ਰਿਹਾ ਜੇ ਮੀਂਹ ਪੈ ਜਾਂਦਾ ਨਾ ਮੌਸਮ ਚ ਫ਼ਰਕ ਪੈ ਜਾਂਦਾ ਹੁਣ ਦੇਖ ਸਿਰਫ ਦੋ ਦਿਨ ਤੋਂ ਤਾਂ ਇੰਨੀ ਧੁੱਪ ਹੈ ਇੰਨੀ ਗਰਮੀ ਹੈ ਬਾਹਰ ਨਿਕਲਣ ਨੂੰ ਵੀ ਦਿਲ ਨਹੀ ਕਰਦਾ ਮੈਂ ਤੈਨੂੰ ਗੱਲ ਦੱਸਾਂ ਅੱਜ ਗਰਮੀ ਦੀ, ਯਾਰ ਆਪਾਂ ਤਾਂ ਫਿਰ ਵੀ ਘਰੇ ਰਹਿੰਦੇ ਨੇ ਏਸੀਆਂ ਚ ਪਏ ਰਹਿੰਦੇ ਨੇ, ਪੰਖਿਆਂ ਚ ਪਏ ਰਹਿੰਦੇ ਨੇ ਠੀਕ ਹੈ ਬਾਹਰ ਵੀ ਬੈਠਣਗੇ ਤਾਂ ਵੀ ਪੰਖੇ ਲਾ ਕੇ ਬੈਠਣਗੇ ਸਾਡੇ ਨਾ ਅੱਜ ਖੇਤਾਂ ਚ ਬਹੀਏ ਲੱਗੇ ਹੋਏ ਸੀ ਜਿਹੜੇ ਕੰਮ ਕਰਨ ਆਉਂਦੇ ਨੇ ਤੇ ਉਹਨਾਂ ਚ ਵਿਚਾਰਾ ਇਕ ਗਰਮੀ ਕਰਕੇ ਚੱਕਰ ਖਾ ਕੇ ਡਿੱਗ ਪਿਆ ਤੇ ਫੇਰ ਉਹਨੂੰ ਵਿਚਾਰੇ ਨੂੰ ਚੁੱਪ ਕੇ ਲੈ ਗਏ ਫਿਰ ਉਹਨੂੰ ਦਰੀ ਤੇ ਬਿਛਾਇਆ ਉੱਥੇ ਖੇਤਾਂ ਚ ਤੈਨੂੰ ਪਤਾ ਹੈ ਪੈਲੀ ਚ ਤਾਂ ਵਾਲੇ ਵਰਕ -ਵਰਕ ਢੇੜ ਪੂੜ ਲੱਗੇ ਨੇ ਉੱਥੇ ਹਵਾ ਪਾਣੀ ਵਧੀਆ ਤੇ ਫਿਰ ਉਹਨੂੰ ਹਵਾ ਚ ਰੱਖ ਰੱਖਿਆ ਉਹ ਥੋੜ੍ਹੀ ਦੇਰ ਬੈਠਿਆ ਫਿਰ ਉਹ ਮੋਟਰ ਦੇ ਥੱਲੇ ਪਾਣੀ ਚ ਉੱਥੇ ਬੈਠਿਆ ਫੇਰ ਜਾ ਕੇ ਉਹਦਾ ਮਨ ਠੀਕ ਹੋਇਆ ਤੇ ਆਪਾਂ ਤਾਂ ਆਪਣੀ ਗਰਮੀ ਦੇਖਦੇ ਹਾਂ ਆਪਾਂ ਉਹਨੂੰ ਗ਼ਰੀਬਾਂ ਦੀ ਗਰਮੀ ਗਰਮੀ ਨਹੀ ਦੇਖਦੇ ਮਜ਼ਦੂਰਾਂ ਦੀ ਜਿਹੜੀ ਮਜ਼ਦੂਰੀ ਕਰ ਰਹੇ ਨੇ ਗਰਮੀ ਤਾਂ ਉਹਨਾਂ ਨੂੰ ਵੀ ਲੱਗਦੀ ਤਾਂਹੀ ਤੇ ਉਹ ਵੀ ਉਹ ਵੀ ਤਾਂਹੀ ਤੇ ਵਿਚਾਰਾ ਅੱਜ ਚੱਕਰ ਖਾ ਕੇ ਗਿਰੇ ਗਿਰ ਗਿਆ ਤੇ ਉੱਥੇ ਡਿੱਗ ਪਿਆ ਤੇ ਉਹ ਤਾਂ ਸ਼ੁਕਰ ਹੈ ਕਿ ਜਿੱਥੇ ਉਹਦੇ ਸਾਥੀ ਸੀਗੇ ਤੇ ਉਹਨਾਂ ਨੇ ਚੱਕ ਨਹੀਂ ਅੱਜ ਦੇ ਟਾਈਮ ਚ ਤਾਂ ਕੁੱਛ ਨੀ ਪਤਾ ਲੱਗਦਾ ਅਸੀਂ ਤਾਂ ਘਰ ਬੈਠੇ- ਬੈਠੇ ਗਰਮੀ ਦੇ ਦੇ ਹਾਂ ਸਾਡੇ ਵਾਸਤੇ ਗਰਮੀ ਆ ਉਹਨਾਂ ਵਾਸਤੇ ਗਰਮੀ ਨੀ ਹੈ ਜਿਹਨਾਂ ਨੂੰ ਆਪਣੇ। ਘਰ ਦੇ ਅਹ ਦਾ ਧਿਆਨ ਰੱਖਣਾ ਪੈਂਦਾ ਉਹ ਇੰਨੀ ਦੂਰੋਂ ਆਉਂਦੇ ਨੇ
ਨਾਲੇ ਜਿਹੜੇ ਛੋਟੇ ਛੋਟੇ ਬੱਚੇ ਫਿਰਦੇ ਨੇ ਕਈਆਂ ਦੇ ਉਹਨਾਂ ਨੂੰ ਵੇਖ ਗਰਮੀ ਚ ਕੀਵੇ ਰਹਿੰਦੇ ਨੇ ਨਾ ਕੋਈ ਪੰਖਾ ਨਾ ਹੁਣ ਤਾਂ ਹਵਾ ਵੀ ਨਹੀ ਚਲਦੀ ਨਾ ਸ਼ ਸ਼ਮੀ ਵੀ ਹਵਾ ਨੀ ਚੱਲਦੀ
ਹਮ, ਪਤਾ ਕੀ ਗੱਲ ਹੈ ਯਾਰ ਜੀ ਆਪਾਂ ਵੇਖੀਏ ਨਾ ਆਪਾਂ ਆਪਣੇ ਵੱਲ ਵੇਖਦੇ ਨੇ ਪਰ ਜੇ ਆਪਾਂ ਸਾਰਿਆਂ ਵੱਲ ਵੇਖੀਏ ਨਾ ਸਾਰਿਆਂ ਵਾਸਤੇ ਗਰਮੀ ਨਹੀਂ ਹੁੰਦੀ ਸਭ ਦੇ ਕਿਸੇ ਦੀ ਮਜਬੂਰੀ ਵੀ ਹੁੰਦੀ ਹੈ ਗਰਮੀ ਚ ਕੰਮ ਕਰਨਾ ਸਾਡੇ ਵਰਗੇ ਤਾਂ ਇਹ ਸੋਚਦੇ ਨੇ ਧੁੱਪ ਚ ਬਾਹਰ ਨਾ ਨਿਕਲਣ ਹੈਂ ਪੰਖਾ ਪੰਖੇ ਥੱਲੇ ਬੈਠੇ ਰਹਿਣ
ਹਾਂ ਤੇ ਉਹੀ ਤੇ ਆਪਾਂ ਉਹਨਾਂ ਨੂੰ ਵੀ ਵੇਖਣਾ ਚਾਹੀਦਾ ਮਜ਼ਦੂਰਾਂ ਨੂੰ ਜਿਹੜੇ ਇੰਨੀ ਧੁੱਪ ਚ ਵੀ ਕੰਮ ਚ ਲੱਗੇ ਰਹਿੰਦੇ ਨੇ
ਹਮ ਨਾਲੇ ਜਿਹੜੇ ਮਿਸਤਰੀ ਨੇ ਕਿਸੇ ਦਾ
ਹਮ
ਉਂ ਉਹਨਾਂ ਉਹਨਾਂ ਨੂੰ ਵੇਖ ਉਹਨਾਂ ਲਈ ਕਿੰਨੀ ਗਰਮੀ ਹੁੰਦੀ ਹੈ
ਉਹੀ ਤੇ ਨਾ ਉਹੀ ਤੇ ਆਪਾਂ ਆਪਣੇ ਆਲੇ ਦੁਆਲੇ ਵੀ ਵੇਖੀਏ ਕਿੰਨੇ ਲੋਕੀ ਨੇ ਜਿਹੜੇ। ਇੰਨੀ ਗਰਮੀ ਚ ਧੁੱਪ ਚ ਵੀ ਲੱਗੇ ਰਹਿੰਦੇ ਨੇ ਕੰਮਾਂ ਚ ਫਿਰ ਸਿਰਫ ਇੱਕ ਆਪਣੇ ਘਰ ਦਾ ਫੇਰ ਪੇਟ ਪਾਲਣ ਵਾਸਤੇ ਉਹਨਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ
ਹਾਂ ਅਸੀਂ ਤਾਂ ਸਾਰਾ ਦਿਨ ਪੰਖੇ ਦੇ ਤਾਲੇ ਪਏ ਰਹਿੰਦੇ ਨੇ ਏਸੀ ਚਲਾ ਲੈਂਦੇ ਨੇ ਪਰ ਉਹਨਾਂ ਨੂੰ ਵਖ ਹੈਲੋ ਉਹ ਕਿਵੇ ਰਹਿੰਦੇ ਨੇ ਉਹਨਾਂ ਲਈ ਤਾਂ ਉਹਨਾਂ ਲਈ ਤਾਂ ਰਾਤ ਦਿਨ ਵੀ ਇੱਕ ਨਾ ਰਾਤ ਨੂੰ ਪੰਖਾ ਨਾ ਦਿਨ ਚ ਪੰਖਾ ਧੁੱਪ ਚ ਰਹਿੰਦੇ ਨੇ ਰਾਤ ਨੂੰ ਮੱਛਰ ਕੱਟਦੇ ਨੇ।
ਪਰ ਯਾਰ ਫਿਰ ਵੀ ਨਾ ਸਾਨੂੰ ਇਹ ਹੈ ਵੀ ਨਾ ਸਾਨੂੰ ਨਾ ਗਰਮੀ ਚ ਥੋੜਾ ਬਚ ਕੇ ਰਹਿਣਾ ਚਾਹੀਦਾ ਹੈ ਆਪਣਾ ਝੱਜ ਨਾਲ ਖਾਣ ਪੀਣ ਮਤਲਬ ਕਿ ਇਹ ਚੀਜ਼ਾਂ ਸਾਨੂੰ ਦੇਖਣੀਆਂ ਚਾਹੀਦੀਆਂ ਨੇ ਨਹੀਂ ਤੇ ਨਾ ਗਰਮੀ ਕਰਕੇ ਨਾ ਬੰਦੇ ਨੂੰ ਬਹੁਤ ਨੁਕਸਾਨ ਹੋ ਜਾਂਦਾ ਵੀ ਆਪਣਾ ਖਾਣ ਪੀਣ ਜਿਆਦਾ ਨਾ ਆਟੇ ਜਿਵੇਂ ਚੋਲ ਚੂਲ ਜਿਆਦਾ ਖਾਣੇ ਚਾਹੀਦੇ ਨੇ ਗਰਮੀ ਚ ਠੰਡੇ ਰਹਿੰਦੇ ਨੇ ਨਾ ਸਿਹਤ ਵਾਸਤੇ ਵੀ ਠੀਕ ਹੁੰਦੇ ਨੇ ਤੇ ਸਾਨੂੰ ਨਾ ਜ਼ਿਆਦਾ ਤੇ ਪਾਣੀ ਪੀਣ ਦੀਆਂ ਚੀਜ਼ਾਂ ਵੀ ਸਰੀਰ ਚ ਪਾਣੀ ਵੀ ਵਧੀਆ ਰਹੇ ਜਿਵੇਂ ਤ ਫਲਾਂ ਚ ਤਰਬੂਜ ਖਾ ਲਿਆ ਗਰਮੀ ਚ ਤਾਂ ਵਧੀਆ ਰਹਿੰਦਾ ਤਰਬੂਜ ਬਹੁਤ ਵਧੀਆ ਰਹਿੰਦਾ ਤਰਬੂਜ ਖਾਣਾ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਨਾ ਉਹ ਤਾਂ ਕਰਕੇ ਗੋਂਦ ਕਤੀਰਾ ਗੋਂਦ ਕਤੀਰਾ ਪੀਣਾ ਚਾਹੀਦਾ ਛਬੀਲਾਂ ਪੀਣੀ ਚਾਹੀਦੀਆਂ ਮਤਲਬ ਗਰਮੀ ਤੋਂ ਬਚਣ ਦੇ ਬਹੁਤ ਉਹ ਨੇ ਤੇ ਪਤਾ ਸਾਡੇ ਭਈਏ ਮੈਂ ਮੈਂ ਤੈਨੂੰ ਦੱਸਦੀ ਹਾਂ ਗਰਮੀ ਤੋਂ ਬਚਣ ਵਾਸਤੇ ਕੀ ਕਰਦੇ ਨੇ ਇਹ ਨਾ ਕੱਚੇ ਅੰਬਾਂ ਨੂੰ ਨਾ ਅਹ ਚੁੱਲ੍ਹੇ ਚ ਭੁੰਨ ਕੇ ਤੇ ਫਿਰ ਉਹਨਾਂ ਨੂੰ ਚੁੱਲ੍ਹੇ ਚੋਂ ਕੱਢਦੇ ਨੇ ਜਦੋਂ ਭੁੰਨ ਜਾਂਦੀਆਂ ਨੇ ਅੰਬੀਆਂ ਕੱਚੀਆਂ ਤੇ ਫਿਰ ਮੈਨੂੰ ਤਾਂ ਅ ਗੱਲ ਪਤਾ ਹੀ ਨਹੀਂ ਸੀ ਹਾਂ ਤੇ ਪਾਪਾ ਜੀ ਦੱਸਦੇ ਪਏ ਸੀ ਕਿ ਵੀ ਨਾ ਐਵੇ ਕਰਦੇ ਨੇ ਉਹ ਸਾਨੂੰ ਵੀ ਤੂੰ ਵੀ ਬਣਾ ਕੇ ਵੇਖ ਤੂੰ ਪੀ ਕੇ ਵੇਖੀ ਬਹੁਤ ਵਧੀਆ ਲੱਗਦਾ ਫਿਰ ਮੈਂ ਵੀ ਬਣਾਇਆ ਸੀ ਫਿਰ ਉਹ ਪਤਾ ਕੀ ਕਰਦੇ ਨੇ ਉਹ ਉਹਦਾ ਛਿੱਲਕਤਾਰ ਕੇ ਉਹਦੀ ਗੁਠਲੀ ਬਾਹਰ ਕੱਢੀ ਕਿ ਜਿਹੜਾ ਉਹਦਾ ਵਿੱਚ ਦਾ ਮਸਾਲਾ ਉਹਨੂੰ ਚੰਗੀ ਤਰ੍ਹਾਂ ਉਹਦਾ ਪੇਸਟ ਜ ਬਣਾ ਕੇ ਨਾ ਕੋਲੀ ਚ ਰੱਖ ਲੈਂਦੇ ਨੇ ਫਿਰ ਠੰਡਾ ਪਾਣੀ ਲੈ ਕੇ ਉਹਦੇ ਚ ਇੱਕ ਇੱਕ ਚਮਚ ਉਹਦਾ ਪਾ ਕੇ ਤੇ ਉਹਦੇ ਚ ਪੁਦੀਨਾ ਤੇ ਕਾਲਾ ਲੂਣ ਪਾ ਕੇ ਨਾ ਉਹਨੂੰ ਘੋਲ ਕੇ ਪੀਂਦੇ ਨੇ ਤੇ ਉਹ ਕਹਿੰਦੇ ਨੇ ਇਹ ਤ ਬਿਲਕੁਲ ਵੀ ਗਰਮੀ ਨਹੀਂ ਲੱਗਦੀ ਬਿਲਕੁਲ ਵੀ
ਹਾਂ ਉਹ ਨਾ ਏਦਾਂ ਹੀ ਕਰ ਨੇ ਨਾਲੇ ਮੈਂ ਵੀ ਫੋਨ ਵਿੱਚ ਵੇਖਿਆ ਸੀ ਇਦਾਂ ਹੀ ਮੈਂ। ਵੀ ਇੱਕ ਦਿਨ ਮਨਾ ਕੇ ਵੇਖਿਆ ਸੀਗਾ। ਹਾਂ ਨਾਲੇ ਤੂੰ ਨਾ। ਹਾਂ ਸਹੀ ਗੱਲ ਹੈ ਤੇਰੀ ਗਰਮੀਆਂ। ਮੈਂ ਕਹਿੰਦੀ ਸੀ ਗਰਮੀ ਤੋਂ ਤਾਂ ਬਚਣ ਦਾ ਇਹੀ ਹੀਲੇ ਨੇ ਹੂ ਜੀ
ਤੇ ਨਾ ਮੈਂ ਤਿੰਨੋ ਤਾਂ ਹੀ ਤੇ ਮੈਂ ਤੈਨੂੰ ਦੱਸ ਰਹੀ ਹਾਂ ਵੀ ਤੂੰ ਵੀ ਬਣਾ ਕੇ ਨਾ ਜ਼ਰੂਰ ਪੀਣ ਹਾਂ ਤਾਂ ਵਧੀਆ ਰਹਿੰਦਾ ਸਿਹਤ ਵਾਸਤੇ ਆਪਣੇ
ਸਿਹਤ ਲਈ ਸਾਡੀ ਸਿਹਤ ਲਈ ਗਰਮੀਆਂ ਚ ਅ ਵਾਲੀ ਚੀਜ਼ਾਂ ਹੁੰਦੀਆਂ ਨੇ ਪਰ ਅਸੀਂ ਵੇ ਅਸੀਂ ਕੁਝ ਸਾਨੂੰ ਕੁਝ ਚੀਜ਼ਾਂ ਦੇ ਬਾਰੇ ਪਤਾ ਹੁੰਦਾ ਅਸੀਂ ਉਹੀ ਬਣਾ ਕੇ ਪੀਂਦੇ ਨੇ ਜਿਵੇਂ ਹੁਣ ਹਾਂ ਤੇਰੀ ਗ ਸਹੀ ਸੀ ਬਚਾਰੇ ਹੋ ਗਰਮੀ ਚ ਕਿਵੇਂ ਕੰਮ ਕਰਦੇ ਹੋਣ
ਹੋਰ ਯਾਰ ਉਹ ਤੇ ਹੈ ਹੀ ਹੈ ਘਰਦੇ ਹੀ ਨੇ ਵਿਚਾਰੇ ਗਰਮੀਆਂ ਤੇ ਕੰਮ ਕਾਰ ਕੀ ਕਰੀਏ ਜਿਨਾਂ ਦੀ ਮਜਬੂਰੀਆਂ ਨੇ ਉਹਨਾਂ ਨੂੰ ਤਾਂ। ਕਰਨਾ ਪੈਂਦਾ ਹੈ ਆਹੀ ਹੈ ਆਪਾਂ ਤਾਂ ਮੈਂ ਤਾਂ ਨਾ ਇਸ। ਸੋਚਦੀ ਹਾਂ ਵੀ ਨਾ ਜੇ ਤੁਹਾਡੇ ਆਸ ਪਾਸ ਕੋਈ ਮ। ਦੂਰ ਲੱਗਿਆ ਹੋਵੇ। ਉਹਨੂੰ ਬਸ ਠੰਡਾ ਪਾਣੀ ਪਿਲਾ ਦੋ ਬੇਚਾਰੇ ਨੂੰ। ਨਹੀਂ ਜਿਆਦਾ ਕੁਛ ਹੁੰਦਾ ਕਿਵੇ। ਵਿਚਾਰੇ ਨੂੰ ਸਾਡੇ ਸਾਡੇ ਕੋਈ ਕੰਮ ਕਾਰ ਵਾਲਾ ਲੱਗਦਾ ਨੂੰ ਜਰੂਰ ਠੰਡਾ। ਮਾਣੀ ਜਿਹੜੇ ਜਿਹੜੇ ਅਸੀਂ ਦਿਲ ਤੋਂ ਸੇਵਾ ਕਰ ਸਕਦੇ ਨੇ ਉਹ ਮੈਂ ਜ਼ਰੂਰ ਕਰਦੀ ਹਾਂ।
ਹਾਂ ਨਾਲੇ ਜਿਵੇਂ ਉਹਨਾਂ ਨੂੰ ਠੰਡਾ ਪਾਣੀ ਤਾਂ ਦਿੰਦੇ ਹੀ ਤੂੰ ਹੁਣ ਵੇਖ। ਉਹ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਕੁੱਝ ਨਾ ਕੁੱਝ ਕਰਦੇ ਨੇ ਹੁਣ ਸਾਡੇ।
ਹਾਂ।
ਉਹ ਵੀ ਤਾਂ ਸਾਡੇ ਲਈ ਕਰਦੇ ਨੇ ਅਸੀਂ ਤਾਂ ਪਰ ਮਹਿੰਗੇ ਸਕੂਲਾਂ ਚ। ਚ ਜਾਂਦੇ ਨੇ ਉੱਥੇ ਵੀ ਪੰਖੇ ਮਿਲਦੇ ਨੇ ਸਾਨੂੰ। ਉਹਨਾਂ ਦੇ ਬੱਚਿਆਂ ਨੂੰ ਵੇਖ ਨਾ ਤੂੰ ਉਹ ਕਿਵੇਂ। ਕਰਦੇ ਹਾਂ।
ਹਮ ਹਮ ਚੱਲ ਯਾਰ ਚੰਗਾ, ਫੇਰ ਕਰਦੇ ਹਾਂ ਆਪਾਂ ਗੱਲ ਠੀਕ ਹੈ।
ਠੀਕ ਹੈ ਮੇਰੇ ਵੱਲੋਂ ਅੰਕਲ ਆਂਟੀ ਨੂੰ ਸਤਿ ਸ਼੍ਰੀ ਅਕਾਲ।
ਹਾਂ ਤੂੰ ਵੀ ਬੁਲਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਣਾ ਧਿਆਨ ਰੱਖ। ਗਰਮੀ ਚ ਜ਼ਿਆਦਾ ਬਾਹਰ ਘੁੰਮਣਾ ਨਾ ਜਾਇਉ।
ਹਾਂ, ਤੂੰ ਵੀ ਨਾ ਜਾਈ ਨਾਲੇ ਗਰਮੀ ਚ ਨਾ ਕੁਛ ਠੰਡਾ ਜਿਹਾ। ਬਣਾ ਕੇ ਪੀਂਦੀ ਰਹੀ।
ਹਾਂ, ਹਾਂ ਜ਼ਰੂਰ ਮੈਂ ਤਾਂ ਬਹੁਤ ਧਿਆਨ ਰੱਖਦੀ ਹਾਂ ਮੈਂ। ਤੇ ਘਰਦਿਆਂ ਦਾ ਵੀ ਬਹੁਤ ਧਿਆਨ ਰੱਖਦੀ ਹ ਗਰਮੀ ਚ। ਚਲੋ, ਚੰਗਾ, ਚੰਗਾ ਓਕੇ ਠੀਕ ਹੈ।